ਜੀ ਮੈਂ ਵਧੀਆ। ਤੁਸੀ ਦੱਸ ਸੋ?
ਮੈਂ ਵੀ ਵਧੀਆ।
ਹੋਰ ਕੀ ਕਰਦੇ ਸੀ?
ਕੁਛ ਨੀ ਬਸ ਮੈਂ ਔਈ ਸੋਚਦੀ ਪਈ ਸੀ ਮੈਂ ਕਿਆ ਗਰਮੀ ਕਿੰਨੀ ਹੋ ਗਈ ਐ ਪਰ ਬੱਚਿਆਂ ਨੂੰ ਅ ਮਤਲਬ ਦੱਸਣਾ ਪੈਣੈ ਸਾਨੂੰ ਕਿ ਪਾਣੀ ਪੀਣਾ ਕਿੰਨਾ ਜ਼ਰੂਰੀ ਹੋ ਗਿਐ ਸਾਡ
ਬਿਲਕੁਲ ਘੰਟੇ-ਘੰਟੇ, ਡੇਢ-ਡੇਢ ਬਾਅਦ ਪਾਣੀ ਪੀਔ।
ਹਾਂ, ਔ ਈ ਮੈਂ ਇੱਕ ਦੱਸਦੀ ਪਈ ਸੀ। ਮੈਂ ਕਿਆ ਚਲੋ ਕੋਈ ਨਾ ਕੋਈ ਮਤਲਬ ਚੀਜ਼ ਤਾਂ ਸਾਨੂੰ ਲੀਕੁਵਡ ਲੈਣਾ ਵੀ ਪੈਣੈ। ਪਾਣੀ ਲੈਲਲੋ, ਜਿਵੇਂ ਜੂਸ ਪੀ ਲੋ ਯਾਂ ਕੁਛ ਬੀ ਲੈ ਲੋ
ਹਾਂਜੀ-ਹਾਂਜੀ, ਛੇਕ ਹੋ ਗਏ ਜਿਵੇਂ ਬੱਚਿਆਂ ਨੂੰ ਜੋ ਪਸੰਦ ਆਂਦੈ ਔਹ ਔਹਦੇ ਰੂਪ ਇੱਚ ਈ ਦੋ ਭਾਵੇਂ ਹੈ ਨਾ। ਦਹੀਂ ਦੀ ਲੱਸੀ ਦੇ ਦੋ ਕੁਛ ਵੀ ਦੇ ਦੋ ਨਿੰਬੂ ਪਾਣੀ ਦੇ ਦੋ ਸਭ ਤੋਂ ਵਧੀਆ ਨਿੰਬੂ ਪਾਣੀ ਰਹਿੰਦਾ।
ਹਾਂ ਅਸੀਂ ਤਾਂ ਨਿੰਬੂ ਪਾਣੀ 'ਚ ਕਈ ਵਾਰ ਕੀ ਕਰਦੇ ਨੇ ਨਿੰਬੂ ਪਾਣੀ ਬਣਾ ਕੇ ਉਹਦੇ 'ਚ ਗੂੰਦ ਕਤੀਰਾ ਪਾ ਦਿੰਦੇ ਹਾਂ ਉਹ ਵੀ ਠੰਡਾ ਹੁੰਦਾ ਹੈ ਨਾ ਚਲੋ ਗਰਮੀਆਂ 'ਚ ਬੱਚੇ ਲਈ ਵਧੀਆ ਹੁੰਦਾ ਐ। ਹੂੰ ਅੱਜ ਕੱਲ ਤਾਂ ਲੋਕੀ ਬਾਜ਼ਾਰ ਤੋਂ ਲੈ ਲੈ ਕੇ ਕਿ ਜਿਹੜੇ ਜੂਸ ਵਗੈਰਾ ਪੀਂਦੇ ਏ, ਉਹ ਤਾਂ ਫਿਰ ਵੀ ਤੁਹਾਨੂੰ ਪਤਾ ਏ, ਉਹਦੇ ਕਿੰਨੀ ਸ਼ੂਗਰ ਵਗੈਰਾ ਹੁੰਦੀ ਏ।
ਹੂੰ ਵਧੀਆ ਵੀ ਨੀ ਹੁੰਦਾ ਸਹੀ ਗੱਲ ਏ।
ਤੇ ਘਰ ਵਿੱਚ ਬੰਦਾ ਚਲੋ ਦੋ ਮਿੰਟ ਲਾ ਕੇ ਬਣਾ ਲਏ ਆਪਦਾ ਫਟਾਫਟ ਤਾਂ ਵਧੀਆ ਚੀਜ਼ ਬਣ ਜਾਂਦੀ ਆ।
ਉਹੀ ਤੇ ਗੱਲ ਅਸੀਂ ਖੁਦ ਹੀ ਅਸੀਂ ਘਰ ਵੀ ਤਿਆਰ ਕਰ ਸਕਦੇ ਹਾਂ ਸ ਪਾਣੀ ਦਾ ਮਸਾਲਾ ਹੋ ਗਿਆ ਕਈ ਚੀਜ਼ਾਂ ਇਹੋ ਜਾਂਉਂਦੇ ਹ ਅਸੀਂ ਘਰ ਬਣਾ ਕੇ ਰੱਖ ਸਕਦੇ ਹਾਂ ਔਰ ਬੱਚਿਆਂ ਨੂੰ ਘੋਲ ਘੋਲ ਕੇ ਦਹੀਏ। ਹਨਾ ਕਿਉਂਕਿ ਬੱਚੇ ਆਪ ਤੇ ਕ ਪੀਣ ਨਹੀਂ ਹੈਗੇ ਵਾਰੀ ਵਰੀ ਪਾਣੀ
ਨਹੀਂ ਹੂੰ ਅੱਜ ਕੱਲ ਤਾਂ ਲੋਕੀ ਕੀ ਕਰਦੇ ਨੇ ਮੈਂ ਵੇਖਿਆ ਸੀ ਇਕ ਰੀਲ ਵਿੱਚ ਉਹਨਾਂ ਨੇ ਕੀ ਕੀਤਾ ਸੀ ਕਿ ਮਤਲਬ ਅਹ ਸਰਦੀਆਂ ਵਿੱਚ ਨਿੰਬੂ ਥੋੜੇ ਸਸਤੇ ਹੁੰਦੇ ਨੇ ਤਾਂ ਉਹਦਾ ਪੀ ਮਿਕਸ ਬਣਾ ਕੇ ਰੱਖ ਲਿਆ ਸੀ।
ਦੱਸੋ ਹਾਂ ਉਹ ਬਣਦਾ ਬੜਾ ਵਧੀਆ ਬਣਦਾ ਐ। ਫੇਰ ਬਣਾਇਆ ਸੀ।
ਅੱਛਾ ਕਿਵੇਂ ਤੁਸੀਂ ਕਿਵੇਂ ਬਣਾਉਂਦੇ ਹੋ
ਅਸੀਂ ਤੇ ਨਿੰਬੂ ਹੀ ਲੈ ਕੇ ਨਿੰਬੂ ਲਾ ਕੇ ਉਹਨਾ ਨੂੰ ਨਿਚੋੜ ਲਓ ਜਿੰਨੀ ਕੁਆਂਟਿਟੀ ਉਸ ਤੋਂ ਡਬਲ ਚੀਨੀ ਲੈ ਲਓ ਓਨੂੰ ਸੁਖਾ ਲੋ ਚੰਗੇ ਤਰੀਕੇ ਨਾਲ ਅੰਦਰ ਹੀ ਸੁਖਾਉਣਾ ਬਾਹਰ ਨੀ ਸੁਖਾਉਣਾ ਧੁਪ 'ਚ ਦੋ ਤਿੰਨ ਦਿਨ ਬਾਅਦ ਉਹ ਥੋੜਾ ਜਿਹਾ ਢੇਲੇ ਢੇਲੇ ਬਣ ਜਾਣਗੇ ਉਹਨੂੰ ਉਤਾਰ ਲੋ। ਖੋਂਰਚ ਕੇ ਫੇਰ ਥਾਲੀ ਤੋਂ ਫੇਰ ਉਸ ਤੋਂ ਬਾਅਦ ਉਹਨੂੰ ਪੀਸ ਲੋੋ ਫੇਰ ਉਹਦੇ ਵਿੱਚ ਪੁਦੀਨਾ ਪਾਓ, ਨਮਕ ਪਾਓ ਕਾਲੀ ਮਿਰਚ ਪਾਓ, ਥੋੜ੍ਹੀ ਜਿ ਕ ਭੁੰਨਿਆ ਜੀਰਾ ਪਾ ਲਓ। ਤੇ ਬਹੁਤ ਹੀ ਵਧੀਆ ਬਣ ਜਾਂਦਾ ਐ। ਉਹਨਾਂ ਚੀਜ਼ਾਂ ਨੂੰ ਵੀ ਥੋੜ੍ਹਾ ਥੋੜ੍ਹਾ ਭੁੰਨ ਲੋ।
ਅੱਛਾ -ਅੱਛਾ-ਅੱਛਾ
ਫੇਰ ਉਹਨਾਂ ਦੇ ਵਿੱਚ ਇਕੱਠਾ ਪੀਸ ਲੋ। ਫਿਰ ਡੱਬਾ ਭਰ ਕੇ ਰੱਖ ਲਓ। ਜਦੋਂ ਪੀਣਾ ਹੋ ਉਦੋਂ ਬੰਦਾ ਪੀ ਲੈਂਦਾ ਫੇਰ ਅ ਇਸ ਲਈ ਦੱਸ ਲਈਏ ਨਾ ਹੁਣ ਪੈਕਟ ਵਾਲੇ ਆਉਂਦੇ ਨੇ ਪਤਾ ਨੀ ਉਹਨਾਂ ਵਿੱਚ ਕੀ ਹੁੰਦਾ ਕਿਹੜਾ ਮਸਾਲਾ ਮਿਲਿਆ ਹੁੰਦਾ ਹੈ। ਫਰੈਸ਼ ਵੀ ਹੁੰਦੇ ਨੇ ਨਹੀਂ ਹੁੰਦੇ। ਇਸ ਕਰਕੇ।
ਉਹ ਹੁੰਦਾ ਨਾ ਗਰਮੀਆਂ ਚ ਤਾਂ ਚਲੋ ਫਿਰ ਵੀ ਨੀ ਭੁਕ। ਮਹਿੰਗੇ ਹੋ ਜਾਂਦੇ ਨੇ। ਸਰਦੀਆਂ ਚਦ ਸਸਤੇ ਹੁੰਦੇ ਆ ਤਾਂ ਬੰਦਾ ਸਟੋਰ ਇਵੇਂ ਤਰੀਕੇ ਨਾਲ ਕਰਕੇ ਲੈ ਇਹ ਤਾਂ ਵਧੀਆ ਲੱਗਿਆ ਮੈਨੂੰ ਵੀ ਕਿ ਮਤਲਬ ਕਿ ਇਵੇਂ ਆਪਾਂ ਸਟੋਰ ਕਰ ਸਕਦੇ ਆ।
ਗਰਮੀਆਂ ਚ ਤੇ ਬਹੁਤ ਮਹਿੰਗੇ ਹੈ ਨਿੰਬੂ। ਫਿਰ ਬੰਦਾ ਆਾਰ ਕੇ ਪੈਕ ਲੈ ਕੇ ਅੰਦਰ। ਪੈਕੇਟ ਵਾਲੇ ਚ ਪਤਾ ਨੀ ਬੇਕਾਰ ਜਾਂ ਪਤਾ ਨੀ ਕੀ ਮਸਾਲਾ ਜਿ ਕੋਲਿਆ ਹੁੰਦਾ ਹੈ।
ਮੈਨੂੰ ਤਾਂ ਸਰ ਉਹ ਵਧੀਆ ਨੀ ਵੀ ਨੀ ਲੱਗਦੇ ਮੈਨੂੰ ਜਿਹੜਾ ਮਤਲਬ ਆਪਾਂ ਤਾਜ਼ਾ ਬਣਾ ਕੇ ਪੀਂਦੇਆ। ਵਧੀਆ ਲੱਗਦੇ ਨੇ। ਵੈਸੇ ਵੀ ਅੱਜ ਕੱਲ ਇੰਨੀ ਗਰਮੀ ਹੈ। ਤਾਂ ਉਹੀ ਹੈ। ਜਿਹੜੇ ਬੱਚੇ ਨੇ ਪਾਣੀ ਪਾਉਣੀ ਹੀ ਪੀਂਦੇ। ਉਹਨਾਂ ਨੂੰ ਫਿਰ ਦੇਖੋ ਬਿਮਾਰੀਆਂ ਵੀ ਕਿਵੇਂ ਹੋਸਪਿਟਲ ਪਾਣੀ ਦੀ।
ਬਿਲਕੁਲ ਬਿਲਕੁਲ ਜੀ ਪਾਣੀ ਦੀ ਕਮੀ। ਹੋ ਗਈ ਪੇਟ ਖ਼ਰਾਬ ਹੋ ਜਾਂਦੇ ਨੇ। ਅਗਰ ਅਸੀਂ ਚਲੋ ਪਾਣੀ ਵੀ ਪੀ ਲਿਆ। ਤੇ ਉਹ ਗੰਦਾ ਹੋਇਆ ਤੇ ਗੰਦਾ ਨੇ ਪੇਟ, ਨੇ ਪੇਟ ਨੂੰ ਫੜ ਲੈਂਦਾ ਪੇਟ ਖ਼ਰਾਬ ਹੋ ਜਾਂਦਾ।
ਸਹੀ ਗੱਲ ਆ ਤੁਹਾਡੀ। ਬਿਲਕੁਲ।
ਬਿਲਕੁਲ ਪਰ ਚਲੋ ਪਾਣੀ ਪੀਣਾ ਤੇ। ਬਹੁਤ ਜ਼ਰੂਰੀ ਹੈ। ਹੈ ਹੀ ਹੈ ਉਹਨੂੰ ਯੂਜ ਕਰਨਾ ਵੀ ਤੇ ਬਹੁਤ ਜ਼ਰੂਰੀ ਹੈ। ਸਾਡੇ ਕਿੰਨੇ ਕੰਮ ਆਉਂਦਾ ਪਾਣੀ। ਹਨਾ ਕਿੰਨੇ ਕੰਮ ਹਰ ਕੰਮ ਪਾਣੀ ਨਾਲ ਹੋੜਾ ਵੀ। ਹੁੰਦਾ ਕੋਈ ਕੰਮ ਇਹੋ ਜਿਹਾ ਨਹੀਂ ਜੋ ਪਾਣੀ ਤੋਂ ਬਗੈਰ ਹੋ ਜਾਵੇ ਸਵੇਰੇ ਉੱਠਕ। ਠ ਤੇ ਪਹਿਲੇ ਮੂੰਹ ਹੱਥ ਧੋਵੋ ਤੇ ਪਹਿਲੇ ਹੀ ਪਾਣੀ ਚਾਹੀਦਾ। ਰਾਤੀ ਸੋਵੋ ਫੇਿਰ ਮੂੰਹ ਹੱਥ ਬਹੁ ਤੇ ਪੂਰਾ ਦਿਨ।
ਸਾਰੀ ਚੀਜ਼ਾਂ ਲਈ ਕੁਕਿੰਗ ਕਰੋ ਤਾਂ ਵੀ ਤੁਹਾਨੂੰ ਪਾਣੀ ਕਿੰਨਾ ਜ਼ਰੂਰੀ ਹੈ
ਹੁ ਤੇ ਕਹਿ ਰਹੀ ਪੂਰੇ ਦਿਨ ਹੀ ਚ ਸਾਨੂੰ ਪਾਣੀ ਦੀ ਹੀ ਲੋੜ ਪੈਂਦੀ ਹੈ ਬਿਨਾਂ ਪਾਣੀ ਤੋਂ ਅਸੀਂ ਹੈ ਹੀ ਨਹੀ
ਇੱਕ ਦਿਨ ਅਗਰ ਪਾਣੀ ਨਾ ਆਏ ਤਾਂ ਕਿਵੇਂ ਜਾਂ ਸਾਡਾ ਉਹ ਹੋ ਜਾਂਦਾ ਕਿ ਅੱਜ ਤਾਂ ਕੋਈ ਕੰਮ ਕੰਮ ਵੀ ਕਰੀਏ ਤਾਂ ਕੀ ਕਰੀਏ ਪਾਣੀ ਦੇ ਬਗੈਰ
ਸਹੀ ਗੱਲ ਹੈ
ਉਹੀ ਹੁੰਦਾ ਕਿ ਬੱਚੇ ਸਭ ਸਭ ਨੂੰ ਪਾਣੀ ਦੀ ਇੰਪੋਰਟੈਂਟ ਵਧਉਣੀ ਚਾ ਚਾਹੀਦੀ ਹੈ ਕਿ ਵੇਸਟੇਜ ਨਹੀਂ ਕਰਨਾ ਚਾਹੀਏ ਸਾਨੂੰ ਪਾਣੀ ਚ ਹਾ ਜਿਵੇਂ ਕਈ ਵਾਰ ਹੁੰਦਾ ਕਿਸੇ ਦੇ ਘਰ ਅਸੀਂ ਜਾਂਦੇ ਹਾਂ ਟੂਟੀ ਨੀ ਕਰਦੀ ਪਈ ਹੈ ਤਾਂ ਉਹ ਠੀਕ ਹੀ ਨਹੀਂ ਕਰਾਉਂਦੇ ਸਗੋਂ ਲੋਕਾਂ ਨੂੰ ਚੀਜ਼ ਲਈ ਅਵੇਅਰ ਹੋਣਾ ਪੈਣਾ ਹੈ ਕਿ ਬਈ ਇਹ ਪਾਣੀ ਦਾ ਤੁਸੀਂ ਵੇਸਟ ਵੀ ਨਾ ਕਰੋ
ਹਾਂ ਐਵੇਂ ਵੇਸਟ ਹੀ ਹੁੰਦਾ ਨਾ ਸਹੀ ਗੱਲ ਹੈ ਸਾਡੇ ਆਪਣੇ ਹੱਥ ਵਿਚ ਹੈ, ਅਸੀਂ ਕਿਵੇਂ ਕਿਦੀ ਵੈਲਊ ਰੱਖਣੇ ਆ ਹੈਨਾ
ਨਹੀਂ ਅ ਅਸੀਂ ਦੱਸਾਂਗੇ ਦੇਖੋ ਆਪਦੇ ਬੱਚਿਆਂ ਨੂੰ ਕੀ ਤੁਸੀਂ ਨਹਾਉਣ ਜਾਂਦੇ ਹੋ ਬਾਲਟੀ ਕਈ ਵਾਰ ਹੁੰਦਾ ਲੋਕ ਕੀ ਕੀ ਕਰਦੇ ਨੇ ਸ਼ਾਵਰ ਚਲਾ ਕੇ ਨਹਾਉਦੇ ਰਹਿੰਦੇ ਨੇ ਉਹ ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਪਾਣੀ
ਹਾਂ ਬਿਲਕੁਲ ਜੀ ਬਿਲਕੁਲ ਉਹ ਇਹੀ ਹੈ ਨਾ ਸ਼ੋਵਰ ਚਲਾ ਤਾ ਗਿੱਲੇ ਹੋਏ ਫਿਰ ਸਾਬਣ ਮਨਣ ਲੱਗ ਗਏ ਫੇਿਰ ਸ਼ਾਵਰ ਚੱਲਦਾ ਰਿਹਾ ਜਾਤ ਟਿਕਣ ਸਾਬਣ ਲਗਾ ਰਹੇ ਨੇ ਤਦ ਟਿਕਨ ਪਾਣੀ ਵੀ ਚੱਲਦਾ ਰਹੇਗਾ
ਉਹ ਫਿਰ ਪਾਣੀ ਵੀ ਤਾਂ ਕਿੰਨਾ ਵੇਸਟ ਹੋ ਜਾਣਾ ਵੇਸਟ
ਹਾਂ ਔਰ ਗਰਮੀ ਚ ਕਿਸੇ ਨੂੰ ਨਾ ਮਿਲੇ ਪਾਣੀ ਤੇ ਕੀ ਹਾਲਤ ਹੋਏਗੀ ਉਹਦੀ ਸੋਚੋ ਗਰਮੀ ਇੰਨੀ ਪੈ ਰਹੀ ਹੈ
ਸਹੀ ਗੱਲ ਹੈ ਉਹ ਤਾਂ ਆਪਾਂ ਲੋਕਾਂ ਨੂੰ ਵੀ ਆਪਸ ਚ ਮਿਲ ਕੇ ਇੱਕ ਦੂਜੇ ਨੂੰ ਪਾਣੀ ਦੀ ਸਤਾਉਣਾ ਚਾਹੀਦਾ ਹੈ ਕਿ ਕਿੰਨਾ ਇੰਪੋਰਟੈਂਟ ਹੈ ਸਾਡੇ ਲਈ ਪੀਣ ਲਈ ਵੀ ਜ਼ਰੂਰੀ ਹੈ ਬਾਕੀ ਸਾਰੇ ਅਸੀਂ ਕੰਮ ਜਿਹੜੇ ਘਰ ਦੇ ਕਰਦੇ ਹਾਂ ਆਪਦੇ ਆਪਾਂ ਔਦੇ ਲਈ ਵੀ ਜ਼ਰੂਰੀ ਹੈ
ਬਿਲਕੁਲ ਜੀ ਬਿਲਕੁਲ ਜੀ ਸਹੀ ਗੱਲ ਏ
ਅੱਜ ਕੱਲ ਤਾਂ ਜਿਵੇਂ ਬਾਰਿਸ਼ ਆ ਰਹੀਆਂ ਨੇ ਬੰਦਾ ਥੋੜਾ ਜਹਾ ਪਾਣੀ ਸੇਵ ਕਰਕੇ ਵੀ ਕਈ ਵਾਰ ਹੁੰਦਾ ਜੀ ਦਿਖਾਂਦੇ ਨੇ ਨਾ ਅੰਡਰਗਰਾਊਂਡ ਵਾਟਰ ਸਟੋਰ ਕਰਕੇ ਤੇ ਰੱਖ ਲੈਂਦੇ ਨੇ ਲੋਕ
ਹੂ ਉਹਨਾਂ ਨੂੰ ਪਤਾ ਹੈ ਸਾਡੇ ਕੋਲ ਕਸਟਮਰ ਆਉਣਗੇ ਪੇਸ਼ੈਂਟਸ ਆਉਣਗੇ ਤੇ ਮੰਗਣਗੇ ਹੀ।
ਸਹੀ ਗੱਲ ਐ। ਨਹੀਂ ਤਾਂ ਐਵੇਂ ਜਿਵੇਂ ਆਪਾਂ ਦੱਸ ਸਕਦੇ ਹਾਂ ਨਾ ਲੋਕਾਂ ਨੂੰ ਆਪਾਂ ਕੱਪੜੇ ਧੋਂਦੇ ਹਾਂ ਜਿਵੇਂ ਪਾਣੀ ਜਿਹੜਾ ਉਹ ਵੇਸਟ ਹੈ ਜਾਂਦਾ। ਉਹ ਬੰਦਾ ਚੱਲ ਫਲਸ਼ ਚ ਯੂਜ ਕਰ ਲੈਂਦਾ ਹੈ ਜਾਂ ਵਿਹੜਾ- ਵੂਹੜਾ ਧੋਣ ਲਈ। ਪੋਚੇ ਲਾਉਣ ਲਈ। ਘਰ ਦੇ ਕਿੰਨੇ ਕੰਮ ਹੁੰਦੇ ਨੇ ਜਿਹੜੇ ਆਪਾਂ
ਇਹ ਸਾਨੂੰ ਸਮਝਦੇ ਨਾ ਇੰਪੋਰਟੈਂਸ ਕਿੰਨੀ ਐ ਵਾਟਰ ਦੀ ਹਨਾਂ ਇੰਪੋਰਟੈਸ ਆਫ਼ ਵਾਟਰ ਇਨ ਮਾਈ ਲਾਈਫ ਯਾ ਅਵਰ ਲਾਈਫ ਕਿੰਨੇ ਜਰੂਰੀ ਏ।
ਬਿਲਕੁਲ ਹੁਣ ਕਈ ਵਾਰ, ਕਈ ਵਾਰ ਹੁੰਦਾ ਜਿਹੜੇ ਆਪਾਂ ਸਬਜ਼ੀ ਵਗੈਰਾ ਧੋਂਨੇ ਆ ਆਪਾਂ ਕਈ ਲੋਕੀ ਦਰਦੇ ਨੇ ਉਹ ਪਾਾਨੀ ਨੂੰ ਸੁੱਟ ਦਿੰਦੇ ਨੇ। ਤੋ ਬੰਦਾ ਉਹੀ ਪਾਣੀ ਤੁਸੀਂ ਸਟੋਰ ਕਰਕੇ ਪਲਾਂਟ ਚ ਪਾ ਦੋ।
ਪਲਾਂਟ ਵਿੱਚ ਪਾ ਦੋ ਬਿਲਕੁਲ, ਬਿਲਕੁਲ। ਬਿਲਕੁਲ ਉਹ ਪਲਾਂਟ ਵੀ ਵਧੀਆ ਹੋ ਜਾਂਦੇ ਨੇ।
ਪਲਾਂਟ ਦੀ ਗਰੋਥ ਵੀ ਵਧੀਆ, ਤਾਂ ਪਾਣੀ ਵੇਸ ਵੀ ਨੀ ਜਾਂਦਾ।
ਕਹਿੰਦੇ ਨੇ ਚਾਵਲ ਦਾ ਪਾਣੀ ਵੀ ਇੰਨੇ ਕੰਮ ਆਂਦਾ ਜਿਹੜਾ ਅਸੀਂ ਟੋਲ ਦਿੰਨੇ ਆ ਤਿੰਨ-ਤਿੰਨ ਚਾਰ-ਚਾਰ ਵਾਰੀ। ਹੋਰ ਚਾਵਲ ਦਾ ਪਾਣੀ ਫੇਸ ਧੋਣ ਦੇ, ਸਿਰ ਧੋਣ ਦੇ ਹਰ ਚੀਜ਼ ਦੇ ਬਹੁਤ ਕੰਮ ਆਂਦਾ।
ਹਾਂ ਨਹੀਂ ਮੇਰੀ ਡੋਟਰ ਵੀ ਕੀ ਕਰਦੀ ਏ ਜਿਵੇਂ ਆਪਾਂ ਚਾਵਲ ਬਣਾਨੇ ਹਾਂ ਨਾ ਤਾਂ ਬਿਗੋ ਕੇ ਰੱਖਦੇ ਨੇ ਆ ਤਾਂ ਉਹ ਕਹਿੰਦੀ ਆ ਵੀ ਇਹ ਪਾਣੀ ਨਾਲ ਤੁਸੀਂ ਸੁੱਟਿਓ ਨਾ। ਮੈਨੂੰ ਦੇ ਦਿਓ, ਤਾਂ ਮੈਂ ਇਹਦੇ ਨਾਲ ਆਪਦਾ ਹੈੱਡ ਵਾਸ਼ ਕਰ ਲਵਾਂਗੀ, ਮੈਂ ਕਿਹਾ ਚੱਲ ਠੀਕ ਏ।
ਵਾਲਾਂ ਦਾ ਵਾਲ ਰੁੱਕ ਜਾਂਦੇ ਨੇ ਬਹੁਤ ਫਰਕ ਪੈਂਦਾ ਹਾਂਜੀ।
ਕਈ ਵਾਰ ਤਾਂ ਉਹ ਸਪੈਸ਼ਲੀ ਉਹਦੇ ਲਈ ਫਿਰ ਦੋਣਾ ਹੈਗਾ ਚਾਵਲ ਬਿਗੋ ਦੇਗੀ। ਉਸ ਦਿਨ ਚਾਵਲ ਹੀ ਬਣਾ ਲਏਗੀ। ਕਹੇਗੀ ਨਾਲ ਸਿਰ ਵੀ ਦੁਲ ਜਾਊਗਾ। ਨਾਲ ਚਾਵਲ ਵੀ ਮਿਲ ਜਾਊਗੇ।
ਸਹੀ ਗੱਲ ਐ, ਸਹੀ ਗੱਲ ਐ, ਨਹੀਂ ਤੇ ਤੁਸੀਂ ਆਪਣਾ ਥੋੜਾ ਜਿਹੀ ਉਹ ਮੇਥੀ ਦਾਾਨਾ ਉਬਾਲੋ, ਚਾਵਲ ਉਬਾਲੋ ਵਿੱਚ ਇੱਕ-ਦੋ ਚੀਜ਼ਾਂ ਹੋਰ ਪਾ ਕੇ ਜਿਵੇਂ ਕਿ ਕੜੀ ਪੱਤਾ ਉਹਨੂੰ ਉਬਾਲ ਲਓ ਉਹਦੇ ਵਿੱਚ ਥੋੜਾ ਜਹਾ ਉਹ ਥੋੜਾ ਜਹਾ ਜਦੋਂ ਰਹਿ ਜੇ ਉਦੋਂ, ਉਤਾਰ ਲੋਓ, ਉਹਨੂੰ ਛਾਣ ਲੋਓ ਛਾਣ ਕੇ ਉਹਦੇ ਵਿੱਚ ਸ਼ੈਂਪੂ ਪਾ ਕੇ ਲਗਾਓ।
ਨਹੀਂ ਉਹ ਤਾਂ ਹੈ, ਨਹੀਂ ਤਾਂ ਚਲੋ ਉਹੀ ਇਹ ਹੁੰਦਾ ਨਾ ਕਿ ਚਲੋ ਆਪਾਂ ਪਾਣੀ ਨੂੰ ਵੇਸ
ਵੇਸਟ ਨਹੀਂ ਕਰਦੇ ਬਿਲਕੁਲ ਬਿਲਕੁਲ ਉਹ ਤੇ ਮੈਂ ਤੁਹਾਨੂੰ ਇੱਕ ਤਰੀਕਾ ਦੱਸਿਆ। ਚਾਵਲ, ਚਾਵਲ ਦੇ ਪਾਣੀ ਦਾ ਚੀਜ਼ ਦਾ ਬਹੁਤ ਹੀ ਫ਼ਰਕ ਹੂੰ, ਬਹੁਤ ਫ਼ਰਕ ਪੈਂਦਾ ਹੂੰ,
ਕਿ ਆਪਾਂ ਪਾਣੀ ਜ਼ਰੂਰੀ ਹੈ, ਤਾਂ ਉਹਦੇ ਵੇਸਟੇਜ ਨਹੀਂ ਹੁੰਦੀ। ਤੁਹਾਡੇ ਲਈ ਕਿਨਾ ਆਪਾ ਲਾਣ ਚ ਪਾ ਲਿਆ ਆ ਕੁਛ ਕਰ ਲਿਆ ਤਾਂ ਇਹਦੇ ਹੁਣ, ਵਧੀਆ ਹੋ ਜਾਂਦਾ ਫਿਰ ਪਲਾਂਟਸ ਦੀ ਗਰੋਥ ਵੀ ਕਿੰਨੀ ਵਧੀਆ ਹੋ
ਕਿੰਨੀ ਵਧੀਆ ਹੋ ਜਾਂਦੀ ਹੈ ਸਹੀ ਗੱਲ ਐ।
ਹੂੰ, ਬਈ ਮੈਂ ਇਹੀ ਸੋਚਦੀ ਪਈ ਸੀ, ਮੈਂ ਕਿਹਾ ਅੱਜ ਕੱਲ੍ਹ ਦੇ ਲੋਕਾਂ ਨੂੰ ਆਪਾਂ ਆਪਸ ਚ ਮਿਲ ਕੇ ਜਿਵੇਂ ਲੋਕ ਲੋਕਾਂ ਨੂੰ ਸਮਝਾਈਏ ਇਸ ਚੀਜ਼ ਵਾਰੇ ਕੀ ਪਾਣੀ ਨੂੰ ਵੇਸਟ ਨਹੀਂ, ਕਰਨਾ ਆਪਦੇ ਬੱਚਿਆਂ ਆਪੋ ਆਪੇ ਘਰ ਤੋਂ ਹੀ ਸ਼ੁਰੂਆਤ ਕਰੀਏ।
ਬਿਲਕੁਲ ਬੈ ਤੇ ਬੱਚਿਆਂ ਨੂੰ ਹੀ ਸਮਝਾਈਏ ਨਾ ਇੰਪੋਰਟੈਂਸ ਦੱਸੀਏ, ਉਹਨਾਂ ਨੂੰ ਦੇਖੋ ਆਪਣੇ ਘਰ ਤੋਂ ਸ਼ੁਰੂਆਤ ਹੋਏਗੀ। ਤੇ ਬਾਹਰ ਵੀ ਹੋ ਜਾਏਗੀ ਅੱਛੀ ਹਨਾ, ਕਿਉਂਕਿ ਘਰ ਹਰ ਤੋਂ ਹੋਏਗੀ ਤੇ ਆਪਣੇ ਆਪ ਹੀ ਸਭ ਜਗ੍ਹਾ ਹੋ ਜਾਏਗੀ। ਹਰ ਕੋਈ ਇਨਸਾਨ ਸਮਝੇ। ਪਾਣੀ ਦੀ ਵੈਲਿਊ ਹਰ ਚੀਜ਼ ਹਨਾ।
ਨਹੀਂ ਉਹ ਤਾਂ ਹੈ ਹੀ ਦੇਖੋ, ਆਪਾਂ ਸਮਝਾਵਾਂਗੇ ਤਾਂ ਹੀ ਬੱਚੇ ਸਮਝਣਗੇ।
ਬਿਲਕੁਲ ਜੀ ਹਾਂਜੀ ਹਾਂਜੀ ਉਹੀ ਤੇ ਗੱਲ ਐ। ਸਮਝਾਉਣਾ, ਤਾਂ ਪਏਗਾ ਹੀ ਬੱਚਿਆਂ ਨੂੰ ਬੱਚਿਆਂ ਨੂੰ ਬਿਨਾਂ
ਨਹੀਂ ਬੱਚਿਆਂ ਨੂੰ ਕੀ ਆਪਦੇ ਆਪ ਨੂੰ ਵੀ ਅ ਆਪਾਂ ਵੀ ਸਮਝਾਂਗੇ ਆਪਾਂ ਇਹਦੀ ਇਮ ਜ਼ਰੂਰਤ
ਕਰਨਾ ਚਾਹੀਦਾ ਹੈ, ਨਾ ਮੇੜ ਨੂੰ ਵੀ ਕਹੀਏ ਮੇੜ, ਕੀ ਕਰਦੀਏ ਭਾਂਡੇ ਧੋਏਗੀ ਤੇ ਉਹਨੂੰ, ਖੁਲਾ ਈ ਛੋੜ ਦਿੰਦੀ ਹੈ, ਜਦ ਤਕ ਭਾਂਡੇ ਤੋਂ
ਨਹੀਂ ਤਾਂ ਪਹਿਲਾਂ ਲੋਕੀ ਟੱਬ ਲੈ ਕੇ ਟੱਬ ਚ ਪਾਣੀ ਲੈ ਕੇ ਉਹਦੇ ਨਾਲ ਥੋੜੇ ਥੋੜੇ ਪਾਣੀ ਨਾਲ ਧੋਂਦੇ ਸੀ, ਉਹਦੇ ਨਾਲ ਇੰਨੀ ਵੇਸਟ ਉਹਦੇ ਨਾਲ ਵੇਸਟੇਜ ਵੀ ਪਾਣੀ ਦੀ ਵੀ ਵੇਸਟੇਜ ਵੀ ਹੁੰਦੀ ਸੀ। ਜਿਹੜਾ ਪਾਣੀ ਬਚਦਾ ਸੀ ਉਹ ਬੇਹੜਾ ਬੂੜਾ ਧੋ ਲਿਆ
ਸਹੀ ਗੱਲ ਹੈ ਉਹਨੂੰ ਕੋਲੋਨੀਆ ਜਾ ਕੇ ਪੁੱਛ ਪੁੱਛੋ ਜਿਨਾਂ ਦੇ ਕੋਲ ਪਾਣੀ ਨੀ ਆਉਂਦਾ ਹਨਾ ਉਹਨਾਂ ਕੋਲ ਟੈਂਕਰ ਆਉਣਗੇ ਤੇ ਸਾਡੇ ਕੋਲ ਤਾਂ ਮੋਟਰਾਂ ਲੱਗੀਆਂ ਪਰ ਬਟਨ ਦਬਾਇਆ ਪਾਣੀ ਆ ਗਿਆ ਹਨਾ ਹਮ
ਚਲੋ ਨਹੀਂ ਵਧੀਆ ਲੱਗਿਆ ਸਗੋਂ ਤੁਹਾਡੇ ਨਾਲ ਵੀ ਥੋੜ੍ਹਾ ਜਿਹਾ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਚਲੋ ਜੀ ਵਧੀਆ ਲੱਗਾ ਥੈਂਕ ਯੂ
ਠੀਕ ਹੈ ਸਤਿ ਸ਼੍ਰੀ ਅਕਾਲ